ਤਾਂ
ਹੈਲੋ, ਸਸ ਰੀ ਕਾਲ।
ਹਜੇ ਦਵਾਂਗੇ। ਹੈਲੋ, ਸਸ਼ ਰੀ ਕਾਲ ਜੀ, ਹਾਂਜੀ ਸਸ਼ ਰੀ ਕਾਲ ਜੀ। ਹਾਂਜੀ, ਕੀ ਹਾਲ-ਚਾਲ ਐ?
ਬਸ ਵਧੀਆ, ਠੀਕ- ਠਾਕ, ਤੁਸੀਂ ਸੁਣਾਓ।
ਠੀਕ ਐ, ਘਰ ਚ ਸਾਰੇ ਕਿਵੇਂ ਨੇ?
ਘਰ ਸਭ ਵਧੀਆ, ਸਭ ਠੀਕ- ਠਾਕ, ਤੁਹਾਡੇ ਘਰੇਂ
ਅੱਛਾ ਹਾਂਜੀ, ਘਰੇ ਵੀ ਸਾਰੇ ਠੀਕ ਨੇ।
ਹਾਂਜੀ- ਹਾਂਜੀ।
ਅੱਜ ਆਪਾਂ ਗੱਲ ਕਰਨੀ ਆ, ਜੜਾਵਾਂ ਦੇ ਬਾਰੇ। ਅੱਜ ਆਪਾਂ ਗੱਲ ਕਰਦੇ ਆਂ, ਪਰੰਪਰਾਵਾਂ ਦੇ ਬਾਰੇ। ਠੀਕ ਐ ਜੀ, ਦੇਖੋ ਜੀ ਪਰੰਪਰਾਵਾਂ ਬਾਰੇ ਤੁਹਾਡਾ ਕੀ ਵਿਚਾਰ ਐ?
ਪ੍ਰੰਪਰਾ ਜਿਹੜੀ ਸਾਡੀ ਪੁਰਾਣੀ ਰੀਤ ਜੋ ਚਲੀ ਆ ਰਹੀ ਏ ਹਨਾ, ਸਾਨੂੰ ਪੁਰਾਣੇ ਟੈਮ ਜਿਹੜੇ ਬਜ਼ੁਰਗਾਂ ਰਾਂਹੀ ਸਾਨੂੰ ਜਿਹੜੀਆਂ ਰੀਤਾਂ ਦੱਸੀਆ ਗਈਆਂ ਨਾ ਸਾਨੂੰ, ਉਹ ਤੇ ਉਸੇ ਨੂੰ ਹੀ ਅਮਲ ਕਰਨਾ ਚਾਹੀਦਾ ਹੈਨਾ, ਅੱਜ ਦੀ ਜਿਹੜੀ ਟੈਕਨੀਕ ਸੇ ਅੱਜ-ਕੱਲ੍ਹ ਜਿਹੜੇ ਅ ਰੀਤਾਂ ਚੱਲ ਰਹੀਆਂ ਨੇ। ਉਹ ਤੇ ਬਿਲਕੁਲ ਹੀ ਕੁਛ ਨਾਂ ਦੇ ਬਰਾਬਰ ਹੀ ਹੈਗੀਆਂ ਨੇ। ਹੈਨਾ, ਜਿਹੜੀ ਪੁਰਾਣੇ ਟੈਮ ਦੀਆਂ ਰੀ ਰੀਤਾਂ ਸੀ ਗੀਆਂ, ਉਹਦੇ ਵਿੱਚ ਹੀ- ਉਹਦੇ ਵਿੱਚ ਹੀ ਬੱਚੇ ਵੀ ਸਹੀ ਰਹਿੰਦੇ ਸੀ। ਔਰ ਨਾਲੇ ਅ ਬਜ਼ੁਰਗ ਦੀ ਦਿੱਤੀਆਂ ਹੋਈਆਂ ਜਿਹੜੀਆਂ ਚੀਜ਼ਾਂ ਸੀਗੀਆਂ ਹਨਾ, ਪਰੰਪਰਾਂ। ਅਸੀਂ ਉਹਨਾਂ ਦੇ ਮੁਤਾਬਿਕ ਬਿਲਕੁਲ ਸਹੀ ਰਹਿੰਦੇ ਸੀਗੇ, ਕਿ ਹਾਂ ਇਹ ਚੀਜ਼ ਮੰਨਣਾ, ਐਦਾਂ ਮੰਨਣਾ। ਪਰ ਲੇਕਿਨ ਅੱਜ ਦੇ ਟੈਮ ਵਿਚ ਪਰੰਪਰਾ ਦਾ ਕੋਈ ਰਹਿ ਹੀ ਨੀ ਗਿਆ, ਕੋਈ ਰਿਵਾਜ਼ ਹੀ ਨਹੀ ਹੈਗਾ, ਕੋਈ ਮੰਨਣ ਨੂੰ ਤਿਆਰ ਹੀ ਨਹੀ ਹੁੰਦਾ ਹੈਗਾ।
ਬਿਲਕੁਲ ਜੀ ਬਿਲਕੁਲ, ਸਾਡੇ ਦੇਖੋ ਮਨੁੱਖੀ ਜੀਵਨ ਦੇ ਵਿਚ ਵੀ ਨਾ ਆਹ ਪਰੰਪਰਾਵਾਂ ਦਾ ਬਹੁਤ ਡੂੰਘਾ ਅਸਰ ਪੈਂਦਾ, ਦੇਖੋ ਜੀ ਆਪਾਂ ਜਿਹੜੇ ਪੁਰਾਣੇ ਸਾਡੇ ਰੀਤ ਰੀਤੀ ਰਿਵਾਜ ਨੇ, ਜਿਹੜੇ ਅਸੀਂ ਪੁਰਾਣੇ ਰੀਤੀ ਰਿਵਾਜ ਨੇ, ਅਸੀ ਉਹਨੂੰ ਫੋਲੋ ਕਰਦੇ ਹਾਂ। ਠੀਕ ਏ, ਸਾਡੇ ਵਿਆਹਾਂ ਸ਼ਾਦੀਆਂ ਦੇ ਵਿਚ ਵੀ ਉਹੀ ਰੀਤੀ ਰਿਵਾਜ ਫੋਲੋ ਕੀਤੇ ਜਾਂਦੇ ਸੀ, ਤੇ ਉਹੀ ਰੀਤੀ ਰਿਵਾਜਾਂ ਦੇ ਨਾਲ ਹਰ ਚੀਜ਼ ਬੜੀ, ਬੜੇ ਭਰਪੂਰ ਤਰੀਕੇ ਨਾਲ ਨਿਭਾਏ ਜਾਂਦੇ ਸੀਗੇ ਰਿਸ਼ਤੇ ਵੀ ਤੇ ਹਰ ਰਸਮਾਂ ਨੂੰ ਵੀ-
ਹਾਂਜੀ-ਹਾਂਜੀ ਅੱਜ ਕੱਲ- ਅੱਜ ਗੱਲ ਤੇ ਰਿਸ਼ਤਾ ਵੀ ਕੋਈ ਸਹੀ ਤਰ੍ਹਾਂ ਨਿਭਾ ਹੀ ਨੀ ਰਿਹਾ ਏ ਰਿਸ਼ਤੇ ਵੀ ਸਾਰੇ ਟੁੱਟਦੇ ਹੀ ਜਾ ਰਹੇ ਨੇ
ਹਾਂਜੀ-ਹਾਂਜੀ ਦੇਖੋ ਸਾਡੇ ਪੁਰਾਨੇ-ਪੁਰਾਨੇ ਬਜ਼ੁਰਗਾਂ ਨੇ ਪਰੰਪਰਾਵਾਂ ਬਣਾਈਆਂ ਹੀ ਕਿ ਸਾਡੀ ਭੈਣ ਆ ਭਰਾ ਵਾ, ਅਸੀ ਇਹਨਾਂ ਘਰ ਏਦਾਂ ਜਾਣੇ ਖਾਲੀ ਹੱਥ ਨੀ ਜਾਣਾ ਸਮਾਨ ਲੈ ਕੇ ਜਾਨੇ ਨੂੰਆ ਰਿਵਾਜ਼ ਬਣਾਏ ਹੋਏ ਸੀਗੇ ਜਿਹੜੇ ਕਿ ਦੇ ਪੁਰਾਨੇ ਜ਼ਮਾਨੇ ਦੇ ਬਜ਼ੁਰਗ ਅੱਜ ਦੀ ਪੀੜੀ ਆ, ਉਹ ਇਸਨੂੰ ਭੂਲੀ ਬੈਠੀ ਏ।
ਹਾਂਜੀ-ਹਾਂਜੀ ਅੱਜ ਉਹ ਕਹਿਦੇ ਨੇ ਨਾ ਕਿ, ਅਹ ਜੇਗਰ ਭਰਾ ਭੈਣਾਂ ਨੂੰ ਪੈਸੇ ਦੇਨ ਜੇਵੇ ਕਿ ਹੇਨਾ, ਆਸ਼ੀਰਵਾਦ ਦੇ ਤੌਰ ਤੇ ਤੇ- ਭਰਾਵਾਂ ਦੀ ਛੱਤ ਕਹਿਦੇ ਨੇ ਟੱਕੀ ਰਹਿਦੀ ਹੈਗੀ ਐ। ਛੱਤਾਂ ਕਦੀ ਖਾਲੀ ਨੀ ਹੁੰਦੀਆਂ ਭਰਾਵਾਂ ਦੀਆਂ, ਹਾਂਜੀ- ਹਾਂਜੀ
ਉੱਤੋਂ ਆ ਜਿਹੜੇ ਅਜ ਕਲ ਦੀ ਜਿਹੜੀ ਜਨਰੇਸ਼ਨ ਹੈਗੀ, ਉਹ ਇਸ ਚੀਜ ਨੂੰ ਮੰਨਦੀ ਨੀ ਹੈਗੀ। ਹੁਣ ਉਹ ਅਜ ਕਲ ਜਿਹੜੇ ਨਾ ਉਹ ਰੀਤੀ ਰਿਵਾਜ ਨੂੰ ਨਹੀ ਮੰਨਦੇ ਉਹ ਕਹਿਦੇ ਸਾਡੇ ਅਕੋਰਡਿੰਗ ਹੀ ਜੋ ਚੱਲਦਾ ਰਵੇ ਚੱਲਦਾ ਰਵੇ ਉਹੀ ਸਹੀ ਹੈ। ਤੇ ਪੁਰਾਣਾ ਪੁਰਾ ਦੇ ਵਿਚ ਕੀ ਸੀਗਾ ਕਿ ਇਕ ਬਈ ਘਰ ਨੂੰ ਘਰ ਵਾਂਗੂ ਸਵਾਰਦੀ ਸੀਗੀ ਉਹ ਘਰ ਦਾ ਕਮ- ਸਾਰੇ ਕਮ ਕਰਦੀ ਸੀਗੀ, ਠੀਕ ਹੈ। ਤੇ ਹੁਣ ਬੰਦਾ ਜਦੋ ਕਮਾਨ ਚਲਾ ਜੇ ਕਹਿੰਦਾ ਆਪ ਜਨਾਨੀ ਦੇ ਹੱਥ ਚ ਰੱਖਦਾ ਸੀਗਾ ਤੇ ਜਿਸਦੇ ਨਾਲ ਘਰ ਦਾ ਖਰਚਾ ਚਲਾਂਦੀ ਹੀ, ਵਿੱਚ ਪੈਸੇ ਵੀ ਜੋੜਦੀ ਸੀਗੀ ਪਰ ਅੱਜ ਲੋਕੀ ਕੀ ਕਹਿੰਦੇ ਨੇ ਨਹੀਂ ਜੀ ਨਹ ਅਸੀਂ ਵੀ ਕਮਾਣ ਜਾਣਾ ਐ ਤੇ ਘਰ ਨੂੰ ਘਰ ਕੌਣ ਬਣਾਏਗਾ
ਹਾਂਜੀ ਹਾਂਜੀ ਜਨਾਨੀ ਵੀ ਬਾਹਰ ਕਮਾਨ ਲੱਗ ਜੇ ਤੇ ਘਰ ਤੇ ਪਿੱਛੇ ਹਾਂਜੀ ਹਾਂਜੀ
ਬਿਲਕੁਲ ਜੀ ਬਿਲਕੁਲ
ਉਹੀ ਜਨਾਨੀ ਵੀ ਬਾਹਰ ਚਲੀ ਜਾਵੇ ਜੇ ਕਮਾਣ ਆਸਤੇ
ਹਾਂਜੀ ਹਾਂਜੀ
ਤੇ ਫੇਰ ਉਹਈ ਨਾ ਪਿੱਛੇ ਘਰ ਤੇ ਸਾਰਾ ਟੁੱਟ ਹੀ ਜਾਣੇ
ਘੱਰ ਟੂਟ ਜਾਣੇ ਫੇਰ ਕੀ ਕਰਨਾ ਇਹੋ ਜਿਹੇ ਪੈਸਿਆਂ ਦਾ ਤੁਸੀ, ਇਹੋ ਜਿਹੇ ਪੈਸਿਆਂ ਦਾ ਤੁਸੀ ਕੀ ਕਰਨਾ ਫੇਰ ਜੇ ਘਰ ਚ ਸੁਖ ਸ਼ਾਂਤੀ ਨਹੀਂ ਰਹੀ ਤੇ-
ਹਾਂ ਉਹੀ-ਉਹੀ ਬੰਦਾ ਉਥੋਂ ਹੀ ਪਹਿਲੇ ਬੰਦੇ ਥ ਥਾਕੇ ਟੁੱਟ ਕੇ ਆਏ ਫੇਰ ਹੁਨ ਜਨਾਨੀ ਆਪਸ ਚ ਬਹਿਸਬਾਜ਼ੀ ਉਹਦੇ ਰਿਸ਼ਤੇ ਨੀ ਨਿਬਾਨ ਹੁੰਦੇ
ਹਾਂ ਰਿਸ਼ਤੇਦਾਰੀ ਨਿਭਾ ਹੁੰਦੇ, ਹੁਨ ਤਦੇ ਕੁਛ ਰੀਤੀ ਰਿਵਾਜ ਸਾਡੇ ਪੁਰਾਨੇ ਬਜ਼ੁਰਗ ਵੀ ਸਿਆਨੇ ਬਨਾ ਕੇ ਗਏ ਨੇ ਉਹ ਪਰੰਪਰਾਵਾ ਨਿਭਾਨੀ ਚਾਹੀਦੀਆਂ ਵਾ ਜਿਵੇ ਕਿ ਹੁਨ ਸਵੇਰੇ ਸਾਨੂੰ ਜਲਦੀ ਉਠ ਉੱਠਨਾ ਚਾਹੀਦੇ ਏ, ਠੀਕ ਹੈ। ਕਹਿਦੇ ਜੀ ਬਹੁਤ ਚੰਗਾ ਹੁੰਦਾ ਹੈ, ਘਾਰ ਚ ਲਕਸ਼ਮੀ ਦਾ ਵਾਸ ਹੁੰਦੇ ਪਰ ਅਜ ਕਲ ਦੀ ਕੁੜੀਆਂ ਜਿਹੜੀਆਂ ਸਵੇਰੇ ਨੀ ਉਠਦੀਆਂ, ਠੀਕ ਹੈ ਇਸ ਕਰਕੇ ਰੋਜ਼ ਕਲੇਸ਼ ਪਿਆ ਰਹਿੰਦੇ ਪੁਰਾਣੇ ਜ਼ਮਾਨੇ ਵਿਚ ਕਲੇਸ਼ ਕਲੂਸ਼ ਨਹੀ ਹੁੰਦੇ ਸੀ ਲੜਾਈ ਝਗੜੇ ਬਹੁਤ ਘੱਟ ਹੁੰਦੇ ਹੀ, ਕਿਉਕਿ ਉਹਨਾਂ ਨੂੰ ਅਪਨੀ ਜਿੰਮੇਦਾਰੀਆਂ ਪਤਾ ਹੀ ਕਿ ਆਪਾਂ ਸਵੇਰੇ ਜਲਦੀ ਉਠ ਕੇ ਏਹੀ ਕੰਮ ਕਰਨੇ, ਤੇ ਉਹ ਕੰਮ ਕਰਨੇ
ਹਾਂਜੀ-ਹਾਂਜੀ ਜਿਮੀਂਦਾਰੀਆਂ ਸਿਰ ਤੇ ਸੀ ਨਾ ਤਾਂ ਕਰਕੇ ਇਹ ਚੀਜ਼ਾਂ ਰੀਤੀ ਰਿਵਾਜ਼
ਰੀਤੀ ਰਿਵਾਜ ਨਿਭਾਏ ਜਾਂਦੇ ਹੀ
ਹਾਂਜੀ ਹਾਂਜੀ
ਤੇ ਹੁਨ ਦੇਖ ਲੋ ਕੋਈ ਨਿਵਾ ਕੇ ਨੀ ਰਾਜੀ, ਹੁਣ ਵਿਆਹ ਸ਼ਾਦੀ ਵਿੱਚ ਦੇਖੋ ਪਹਿਲੇ ਪਹਿਲਾਂ ਜਾਂਦੇ ਸੀਗੇ ਇਹ ਕਿੰਨੇ ਰੀਤੀ ਰਿਵਾਜ਼ ਸੀਗੇ ਹਲਦੀ ਤੋਂ ਲੈ ਕੇ ਮੇਹਿੰਦੀ, ਮੇਹਿੰਦੀ ਤੱਕ ਵਿਆਹ ਵਿਆਹ ਤੱਕ, ਜਦੋਂ ਤੱਕ ਕੁੜੀ ਦੀ ਵਿਦਾਈ ਨਹੀਂ ਕਰ ਦਿੰਦੀ ਸੀ, ਸਾਰੇ ਰੀਤੀ ਰਿਵਾਜ਼ ਬੜੇ ਤਰੀਕੇ ਤਰੀਕੇ ਨਾਲ ਮਨਾਏ ਜਾਂਦੇ ਸੀ, ਪਰ ਹੁਣ ਦੇਖ ਲਓ ਅੱਜ ਜਨਰੇਸ਼ਨ ਕੀ ਕਰਦੀ ਏ, ਇੱਕੋ ਦਿਨ ਚ ਵਿਆਹ ਨੀ ਬੇੜ ਦਿੰਦੀ ਹੈ ਉਹ ਸਾਡੀ ਪਰੰਪਰਾਵਾਂ ਨੂੰ, ਫੋਲੋ ਹੀ ਨਹੀਂ ਕਰਨਾ ਚਾਹੁੰਦੇ
ਹੂ ਹੂ ਹੂ, ਬੱਸ ਏ ਹੀ
ਬਸ ਇਹੀ ਤੇ ਹੈ ਨਾ, ਰੀਤਿ ਰਿਵਾਜ਼ ਸਾਰੇ ਭੱਜਦੇ ਹਾਂ, ਹੁਣ ਦੇਖੋ ਹਰ ਇੱਕ ਸਟੇਟ ਦਾ ਆਪਣਾ ਵੱਖਰਾ ਵੱਖਰਾ ਪਰੰਪਰਾ ਕਲਚਰ ਹੈਗੀ ਆ, ਠੀਕ ਹੈ ਸਾਊਥ ਸਾਈਡ ਤੇ ਵੱਖਰਾ ਕਲਚਰ ਹੈਗਾ ਉਹਨਾਂ ਦਾ ਪਹਿਰਾਵਾ ਵੱਖਰਾ ਹੈ, ਉਹਨਾਂ ਦਾ ਖਾਣਾ ਪੀਣਾ ਉਹ ਟਡੀ ਰਿਚੁਅਲਸ ਨੇ, ਜਿਹੜੇ ਰੀਤੀ ਰਿਵਾਜ ਨੇ ਉਹ ਵੱਖਰੇ ਨੇ ਠੀਕ ਹੈ ਹੁਣ ਔ ਸਾਈਡ ਵੱਖਰੇ ਨੇ ਪੰਜਾਬੀਆਂ ਚ ਵੱਖਰੇ ਨੇ, ਸਾਰੀ ਜਗ੍ਹਾ ਵੱਖਰੇ ਵੱਖਰੇ ਨੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਹਾਂਜੀ ਸਾਰੇ ਆਪਣੇ ਵੀ ਤਰੀਕੇ ਨਾਲ ਨਿਭਾਏ ਨਾ ਹਾਂ ਪਰ ਲੇਕਿਨ ਚਲੋ ਆਪਾਂ ਸਭ ਨੂੰ ਗ਼ਲਤ ਵੀ ਨਹੀਂ ਕਹਿੰਦੇ, ਕੁਝ ਇਹੋ ਜਿਹੇ ਹਲੇ ਵੀ ਲੋਕੀ ਹੈਗੇ ਨੇ, ਜਿਹੜੇ ਆਪਣੀ ਪਰੰਪਰਾਵਾਂ ਨੂੰ ਭੁੱਲੇ ਨਹੀਂ ਹੈਗੇ, ਨਿਭਾਉਂਦੇ
ਹਾਂਜੀ
ਹਾਂਜੀ ਹੁਣ ਜਿਹੜੇ ਅੱਜ ਕੱਲ ਦੇ ਲੋਕ ਹੈਗੇ ਉਹ ਕਹਿੰਦੇ ਨਹੀਂ, ਵੀ ਲਿਉਂਦੇ ਨੇ ਜੇ ਉਹਨਾਂ ਦੇ ਘਰ ਦੇ ਅੰਦਰ ਬਜ਼ੁਰਗ ਹੈਗੇ ਨੇ, ਹਾਂਜੀ ਹਾਂਜੀ ਹਾਂਜੀ ਇਸ ਲਈ ਤੇ ਕਿਹਾ ਜਾਂਦਾ ਕਿ ਪਰਿਵਾਰ ਦੇ ਵਿੱਚ ਸਿਆਣਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਅੱਜ ਕੱਲ੍ਹ ਦੀ ਕੁੜੀਆਂ ਕੀ ਕਰਦੀਆਂ ਨੇ, ਉਹ ਫੈਮਿਲੀ ਦੇ ਨਾਲ ਰਹਿਣਾ ਹੀ ਨਹੀਂ ਚਾਹਦੀਆਂ ਨੇ ਉਹ ਕਹਿੰਦੀ ਸਾਨੂੰ ਵੱਖਰੀ ਕਰ ਦੋ, ਅਸੀਂ ਮੈਂ ਤੇ ਮੇਰਾ ਹਸਬੈਂਡ ਅਸੀਂ ਵੱਖਰੇ ਰਹਿਣਾ, ਕਿਉਂ ਦੋ ਰੋਟੀਆਂ ਬਣਾਉਣ ਦੇ ਚੱਕਰਾਂ ਚ
ਹਾਂ ਬਸ ਉਹੀ, ਸੇਵਾ ਨਾ ਕਰਨੀ ਪਵੇ
ਬਿਲਕੁਲ ਜੀ ਬਿਲਕੁਲ।
ਹਾਂਜੀ ਉਹੀ ਰਿਵਾਜ਼ ਹੀ ਹੈ ਕਿਸਮ ਦੀ, ਹਰ ਚੀਜ਼ ਦੀ, ਸੇਵਾ ਕਰਨੀ ਹੈ ਵੱਡੇ ਬਜ਼ੁਰਗਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ।
ਚਾਹੀਦੀ ਹੈ, ਉਹੀ ਤੇ ਗੱਲ ਆ।
ਹਾਂ, ਹੁਣ ਵਿਆਹ ਸ਼ਾਦੀ ਹੁੰਦੀ ਨੇ, ਮੁੰਡਿਆਂ ਦੇ ਵੱਖਰੇ ਰਿਵਾਜ਼ ਹੁੰਦੇ ਨੇ, ਕੁੜੀਆਂ ਦੇ ਵਰੇ
ਵੱਖਰੇ ਰਿਵਾਜ਼ ਹੁੰਦੇ ਨੇ। ਹੂ, ਪਰ ਉਹ ਨਹੀਂ ਫੋਲੋ ਕਰਦੇ ਨੇ।
ਹਾਂ ਬਸ ਉਓਹੀ। ਹਾਂਜੀ
ਹਾਂਜੀ ਉਹੀ ਤੇ ਗੱਲ ਆ ਨਾ ਹੂ, ਜ ਅਮਲ ਕਰਨਗੇ, ਤਾਂ ਫੇਰ ਹੀ ਹੈ ਨਾ, ਪਰ ਨਹੀਂ ਅਗਲੇ ਨੇ ਚ ਜਿਹੜੀ ਆ ਦੀ ਕੁੜੀਆਂ ਨੇ, ਉਹ ਪਰਿਵਾਰ ਦੇ ਨਾਲ ਰਹਿਣਾ ਨੂੰ ਚਾਹਦੀਆਂ
ਹਾਂਜੀ
ਪਰਿਵਾਰ ਦੇ ਨਾਲ ਰਹਿਣਾ ਹੀ ਨੀ ਚਾਨਦੀਆਂ
ਹਾਂ ਉਹ ਪਹਿਲੇ ਪੁੱਛਦੇ ਨੇ, ਹਾਂਜੀ ਜਆਇੰਟ ਫੈਮਲੀ ਹੈ ਤੇ ਬਿਨ ਮਨਾ ਕਰ ਦਿੰਦੇ ਨੇ, ਵਿਆਹ ਨੂੰ ਵੀ ਮਨਾ ਕਰ ਦਿੰਦੇ ਨੇ ਰਿਸ਼ਤੇ ਨੂੰ ਮਨਾ ਕਰ ਦਿੰਦੇ ਨੇ, ਬ ਨਹੀਂ
ਕਦੇ ਵੀ ਨਹੀਂ ਜ ਕੁ ਇਕੱਲਾ ਮੁੰਡਾ ਹੋਵੇ
ਅਲੱਗ ਰਹਿਣਾ ਰਸੋਈਆਂ ਵੱਖਰੀਆਂ, ਬੜੇ ਬੜੇ ਤਰੀਕੇ ਨੇ ਅੱਜ
ਨੇ ਅੱਜ ਦੇ ਟਾਈਮ ਵਿੱਚ ਬੜੀ ਚੀਜ਼ਾਂ ਦੇਖੋ ਜੀ ਮੈਂ ਕਹਿੰਣੀਦੀ ਆ ਵੈਂ ਦੇਖੋ ਜੀ ਮੈਂ ਕਹਿੰਦੀ ਕਿ ਤੁਸੀਂ ਆਪਣੇ ਵਾਸਤੇ ਤਾਂ ਰੋਟੀ ਬਣਾਉਣੀ ਹੈ ਨਾ, ਤੇ ਚਾਹ ਰੋਟੀ ਐਕਸਟਰਾ ਬਣ ਜਾੂ ਕੀ ਫਰਕ ਪੈਜਊਗਾ, ਬਲਕਿ ਚਾਰ ਰੋਟੀਆਂ ਨਾਲ ਉਹਨਾਂ ਨੇ ਤੁਹਾਡੀ ਕਿੰਨੀ ਕਰਨੀ ਤੁਹਾਡੇ ਘਰ ਦਾ ਦੇਖਭਾਲ ਕਰਨਾ, ਤੁਹਾਡੇ ਬੱਚਿਆਂ ਨੂੰ ਸਾਂਭਣਾ ਹੈ, ਠੀਕ ਹੈ ਕਿੰਨਾ ਕੁਛ ਕਰਦੇ ਨੇ ਅਗਲੇ ਅਗਲੇ ਤੁਹਾਨੂੰ ਸਿਆਣੀਆਂ ਹਰ ਸਿਆਣੀਆਂ ਗੱਲਾਂ ਵੀ ਦੱਸਦੇ ਨੇ।
ਹਾਂਜੀ -ਹਾਂਜੀ।
ਹਾਂਜੀ -ਹਾਂਜੀ, ਹੁਣ ਜੇਕੱਜ ਸਿਆਣੇ ਹੋ ਹੁਣ, ਕਿਧਰ ਤੁਸੀ ਜਾ ਰਹੇ ਹੋ, ਤੁਹਾਡੇ ਮਗਰੋਂ ਬੱਚੇ ਸਾਂਭਣਗੇ, ਤੇ ਬੱਚੇ ਨੂੰ ਪਾਰਕ'ਚ ਲੈਕੇ ਜਾਣਗੇ, ਖਿਡਾਣਗੇ ਜੀ ਖ਼ਬਰਾਂ ਆਣ ਨੂੰ ਮਿਲਦੀਆਂ ਪਈਆ, ਤੁਸੀਂ ਕੰਮ ਤੇ ਚਲ ਜਾਂਦੇ ਹੋ, ਤੁਹਾਡੇ ਬੱਚੇ ਨੂੰ ਮਸ਼ੀਨ'ਚ ਪਾ ਦਿੰਦੇ ਬਾਥਰੂਮ ਬੰਦ ਕਰਦੇ ਨੇ, ਉਸ ਚੀਜ਼ ਦਾ ਕੀ ਫਾਇਦਾ।
ਹਾਂ, ਉਹੀ ਤੇ ਨਾ ਬੱਚੇ ਦੇ ਮਾਂ-ਬਾਪ ਆਪਣੇ ਨੀ ਧਿਆਨ ਰੱਖ ਸਕਦੇ ਹੈਗੇ। ਬਲਕਿ ਸਾਨੂੰ, ਬਜ਼ੁਰਗਾਂ ਦੇ ਨਾਲ ਹੀ ਰਹਿਣਾ ਚਾਹੀਦਾ। ਔਰ ਉਹਨਾਂ ਦੀ ਪਰੰਪਰਾ, ਉਹਨਾਂ ਦੀ ਦਿੱਤੀ ਗਈ ਜਿਹੜੀ ਸਾਨੂੰ ਗਿਆਨ ਦਿੱ ਦਿੱਤਾ ਗਿਆ ਹੈ, ਜੋ ਵੀ ਉਹ ਕਹਿੰਦੇ ਨੇ ਸਾਨੂੰ ਉਸ ਚੀਜ਼ ਨੂੰ ਫੌਲੋ ਕਰਨਾ ਚਾਹੀਦਾ, ਉਹਨੂੰ ਮੰਨਣਾ ਚਾਹੀਦਾ ਹੈ, ਕੀ ਐ ਰਿਵਾਜ਼ ਹੈਗੇ ਨੇ, ਸਾਨੂੰ ਮੰਨਣੇ ਚਾਹੀਦੇ ਨੇ।
ਕਰਨੇ ਚਾਹੀਦੇ। ਦੇਖੋ ਜੀ ਰਿਵਾਜ਼ ਦੇ ਨਾਲ, ਜੇ ਆਪਾਂ ਰਿਵਾਜ਼, ਹਰ ਚੀਜ਼ ਰਿਵਾਜ਼ ਨਾਲ ਕਰੀਏ, ਤਾਂ ਸਾਨੂੰ ਉਹਦੇ ਵਿੱਚ ਕੋਈ ਘਾਟਾ ਨਹੀਂ, ਸਗੋਂ ਵਾਧਾ ਹੀ ਹੁੰਦਾ ਹੈ। ਅਸੀ ਜਿਹੜੇ ਵੀ ਰੀਤੀ-ਰਿਵਾਜ ਫੋਲੋ ਕਰਦੇ, ਉਸ ਪੁਰਾਣੇ ਜਮਾਨੇ ਦੇ ਬਣਾਏ ਹੋਏ ਰੀਤੀ-ਰਵਾਜ਼ਾਂ ਦਾ ਬਹੁਤ ਅਰਥ ਸੀ।
ਹਾਂਜੀ-ਹਾਂਜੀ। ਬਸ, ਓਹੀ-ਓਹੀ ਅਰਥ ਏ ਨਾ ਜਿਹੜਾ ਇਹ ਪੁਰਾਣੇ ਟਾਈਮ ਦੇ ਅੰਦਰ ਹੀ ਸੀਗਾ। ਐ ਹੁਣ ਜਿਹੜਾ ਅੱਜ-ਕੱਲ ਦਾ ਕਲਯੁਗ ਆ ਰਿਹਾ, ਇਹਦੇ ਵਿੱਚ ਬੜਾ ਬਦਲਾਵ ਆ ਰਿਹਾ, ਹੁਣ ਅਗੇ ਆਣ ਵਾਲੀ ਪੀੜੀ ਬਿਲਕੁਲ, ਬਿਲਕੁਲ ਜੀਰੋ
ਬਿਲਕੁਲ, ਜੀਰੋ ਤੇ ਆਜੇਗੀ, ਕੋਈ
ਪਰੰਪਰਾ ਨਹੀਂ, ਕੋਈ ਕਿਸੇ ਦਾ ਆਦਰ-ਸੱਮਾਨ ਨਹੀਂ।
ਸੱਮਾਨ ਨਹੀਂ ਬਿਲਕੁਲ ਜੀ, ਬਿਲਕੁਲ, ਅਜਕਲ ਕੋਈ ਕਿਸੇ ਦੀ, ਕੋਈ ਕਿਸੇ ਕੁ ਵਿਅਕਤ ਨੀ ਕਰਦਾ, ਔਰ ਪਰੰਪਰਾਵਾਂ ਦਾ ਨਾਮੋ-ਨਿਸ਼ਾਨ ਜਿਹਾ ਨੀ ਰਹਿ ਗਿਆ। ਕੋਈ ਕਲਚਰ, ਰੀਤੀ-ਰਿਵਾਜਾਂ ਨਾਲ ਕਰਨਾ ਹੀ ਨਹੀਂ ਚਾਂਹਦਾ, ਫਿਰ ਚਾਹੇ ਵਿਆਹ-ਸ਼ਾਦੀ ਹੋਵੇ, ਚਾਹੇ ਬਰ ਬਰਡੇ ਹੋਵੇ, ਹੁਣ ਸਾਡੇ ਬਰਡੇ ਵਿੱਚ ਪਹਿਲੇ ਬੱਚਿਆਂ ਨੂੰ ਲੈਕੇ ਜਾਂਦੇ, ਗਊਸ਼ਾਲਾ। ਉਹਦੇ ਹੱਥੋ ਪੱਠੇ ਦਵਾਂਨੇ ਆਂ ਫਿਰ ਆਪਾਂ ਮੰਦਿਰ ਲੈਕੇ ਜਾਂਨੇ ਆਂ, ਹੁਣ ਇਹ ਸਭ ਚੀਜ਼ਾਂ ਰਹੀਆਂ ਨੀ, ਕੇਕ ਲੈਜੋ ਬਸ ਕੇਕ ਖਾਲੋ, ਬੱਚਿਆ ਨੂੰ ਵੰਡਦੋ ਇਹੀ ਚੀਜ਼ਾਂ ਨੇ ਤੇ ਰਹਿ ਗਏ, ਇਹ ਸਾਡੀ ਪਰੰਪਰਾ ਵਿੱਚ ਨਹੀਂ ਆਂਦੇ।
ਹਾਂਜੀ-ਹਾਂਜੀ, ਬਲ ਕਿ, ਸਾਨੂੰ ਜਨਮਦਿਨ ਵਾਲੇ ਦਿਨ ਬੱਚੇ ਦੇ ਸਵੇਰੇ ਉੱਠ, ਉਠਾਕੇ ਬੱਚੇ ਨੂੰ ਨਵਾ-ਧਵਾਕੇ ਕੇ ਗੁਰਦੁਆਰੇ ਮੱਥਾ ਟਿਕਾਕੇ ਲੈਕੇ ਜਾਣਾ ਚਾਹੀਦਾ।
ਜਾਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਪਰਸ਼ਾਦ ਬੱਚੇ ਦੇ ਮੂੰਹ ਨੂੰ ਲਵਾਉਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ-ਬਿਲਕੁਲ ਫਿਰ ਪਾਠ ਕਰਨਾ ਚਾਹੀਦਾ, ਆਪਣੇ ਘਰ ਦੇ ਅੰਦਰ ਪਾਠ ਕਰਾਏ ਬਿਲਕੁਲ ਜੀ, ਬਿਲਕੁਲ। ਮੈਨੂੰ ਤੁਹਾਡੇ ਇਹ ਪਰੰਪਰਾਵਾਂ ਤੇ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ। ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ, ਸਤਿ ਸ਼੍ਰੀ ਅਕਾਲ ਜੀ। ਸਸ਼ੀ